ਹੈਲੋ ਹੋਰ ਕੀ ਹਾਲ ਚਾਲ ਜੀ? ਹਾਂਜੀ, ਹਾਂਜੀ ਵਧੀਆ, ਅੱਜ ਕਿਵੇਂ ਯਾਦ ਕਰ ਲਿਆ।
ਮੈਂ ਕਿਹਾ, ਬੜੇ ਦਿਨ ਹੋ ਗਏ ਨੇ ਭਾਜੀ ਨੂੰ ਫ਼ੋਨ ਕਰਾਂ। ਤੇ ਤੁਸੀਂ ਤੇ ਕਰਦੇ ਹੀ ਨਹੀਂ, ਆਪੇ ਹੀ ਕਰ ਲਈਏ ਫਿਰ
ਨਹੀਂ-ਨਹੀਂ ਭਾਜੀ, ਉਹ ਗੱਲ ਨਹੀਂ ਹੈਗੀ ਬੱਸ ਟਾਈਮ ਹੀ ਨਹੀਂ ਮਿਲਿਆ, ਸੱਚੀ ਦੱਸੀਏ।
ਹਾਂਜੀ ਭਾਜੀ, ਟਾਈਮ ਦੀ ਬੜੀ ਸ਼ਾਰਟੇਜ ਹੋ ਗਈ ਹੈ ਅੱਜ ਕੱਲ ਆਪਣਾ ਕਾਰੋਬਾਰ ਜਿੰਨਾ ਬਿਜ਼ੀ ਰਹੀਦਾ ਹੁੰਦਾ ਕੰਮ-ਕਾਰਾਂ ਚ
ਸਹੀ ਗੱਲ ਹੈ ਭਾਜੀ, ਹੁਣ ਕੀ ਕਰੀਏ। ਬੰਦੇ ਨੂੰ ਹੁਣ ਮਤਲਬ ਹਰ ਜਗ੍ਹਾ ਵੇਖਣਾ ਪੈਂਦਾ ਹੈ ਹੁਣ ਕਿਤੇ ਰਿਸ਼ਤੇਦਾਰੀ ਵਿੱਚ ਵੀ ਜਾਣਾ ਪੈ ਜਾਂਦਾ ਹੈ, ਕਿਤੇ ਕੰਮ-ਕਾਰਾਂ ਵਿੱਚ ਵੀ ਬੰਦਾ ਰੁਝਿਆ ਹੁੰਦਾ।
ਬਿਲਕੁਲ, ਬਿਲਕੁਲ ਹੋਰ ਸੁਣਾਓ, ਬੱਚੇ ਠੀਕ ਨੇ ਤੁਹਾਡੇ ਫੈਮਿਲੀ ਓਕੇ ਵੇ ਵਧੀਆ ਫਿਰ
ਹਾਂਜੀ ਹਾਂਜੀ ਰੱਬ ਦੀ ਮਹਰ ਭਾਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਦੀ ਮੇਹਰ ਏ ਭਾਜੀ।
ਚਲੋ ਬਹੁਤ ਵਧੀਆ ਗੱਲ ਹੈ ਭਾਜੀ ਬਹੁਤ ਵਧੀਆ ਗੱਲ ਹੈ ਬੱਚੇ ਜੋਬ ਕਰਦੇ ਪਏ ਨੇ ਜਾਂ ਪੜ੍ਹਦੇ ਪਏ ਨੇ ਭਾਜੀ
ਭਾਜੀ ਇਕ ਪੜਦਾ ਪਿਆ ਛੋਟੇ ਵਾਲਾ ਤੇ ਇਕ ਦਿੱਲੀ ਵਿੱਚ ਲੱਗ ਗਿਆ ਜੇ ਡਾਕਟਰ।
ਅੱਛਾ ਅੱਛਾ ਹਾਂਜੀ ਹਾਂਜੀ ਪਤਾ ਲੱਗਿਆ ਸੀ ਡਾਕਟਰ ਲੱਗਿਆ ਚਲੋ ਬਹੁਤ ਬਹੁਤ ਮੁਬਾਰਕਾਂ। ਸ਼ਰਮਾ ਜੀ ਵਧਾਈਆਂ ਹੋਣ
ਧੰਨਵਾਦ ਭਾਜੀ ਤੁਹਾਡੇ ਬੱਚੇ ਹੀ ਕਰ ਰਹੇ ਨੇ?
ਭਾਜੀ ਸਾਡੇ ਬੱਚੇ ਭਾਜੀ ਹੁਣ ਆਪ ਕੀ ਕਹਿੰਦੇ ਨੇ ਇੱਕ ਬਾਰਵੀਂ ਚ ਇੱਕ ਦਸਵੀ ਚ ਭਾਜੀ।
ਅੱਛਾ
ਹਾਂਜੀ ਦੋਨਾਂ ਦੀ ਬੋਰਡ ਹੈਗੀ ਆ ਹੁਣ
ਚਲ ਉਹ ਕੀ ਹੋਏ ਜਾਂਦੇ ਨੇ।
ਹਾਂਜੀ ਦੋਨਾਂ ਕੋਲੋਂ ਮੈਂ ਫੋਨ ਖੋਹ ਲਿਤੇ ਨੇ
ਅੱਛਾ ਕੀ ਬੋਰਡ ਕਰਕੇ
ਹਾਂਜੀ ਭਾਜੀ ਬੋਰਡਾਂ ਦੀ ਕਲਾਸ ਐ ਨਾ ਵੱਡੇ ਬੱਚੇ ਦੀ ਬਾਰਵੀਂ ਦੀ ਛੋਟੇ ਦੀ ਦਸਵੀਂ ਦੀ ਐ।
ਮੈਂ ਮੇਰਾ ਵੱਡਾ ਮੁੰਡਾ ਤੇ ਚਲੋ ਬਾਰ ਆਏ ਆਂ ਫੇਰ ਮੈਂ ਓਨੂੰ ਲੱਦਾ ਓਦਰ ਜਾਦਾ ਕੰਮ ਤੇ ਰੈਂਦਾ ਪਰਦੀਪ ਨਾਲੇ ਮਤਲਬ ਛੋਟੇਆਂ ਨੂੰ ਤਾਂ ਮੈਂ ਥੋੜ੍ਹਾ ਸਮਝਾਨਾ ਵੇ ਫੋਨ ਤੇ ਨੀ ਲਿਤਾ ਮੈਂ ਵੀ ਲੈਂਦਾ ਓਦੀ ਵੀ ਓਹੋ ਨਾ ਹਾਂਜੀ।
ਹੋਰ ਸਨਾਓ ਠੀਕ ਓਂ
ਹਾਂਜੀ-ਹਾਂਜੀ ਵਦੀਆ।
ਮੈਂ ਕੈ ਰਿਆ ਸੀ ਗਰਮੀ ਕਿੰਨੀ ਵਧ ਗਈ ਨਾ ਭਾਜੀ ਅੱਜ-ਕੱਲ ਜੂਨ ਜਲਾਈ ਚ।
ਸਈ ਗੱਲ ਏ ਭਾਜੀ ਬਹੁ ਜ਼ਾਦਾ।
ਹਾਂਜੀ ਭਾਜੀ ਦਿਨ ਪਰ ਦਿਨ ਆਪਨਾ ਕੀ ਕੈਂਦੇ ਦੇ ਜੇ ਦਿਨ-ਦਿਨ ਵਦੀ ਜਾਂਦੇ ਨੇ ਤਾਂ ਗਰਮੀ ਵੀ ਵਦੀ ਜਾਂਦੀ ਪਈ ਐ।
ਸਈ ਗੱਲ ਐ ਭਾਜੀ ਐਹ ਪਤਾ ਕਿਵੇ ਗਲੋਬਲ ਵਾਰਮਿੰਗ ਦੇ ਕਾਰਨ ਭਾਜੀ
ਹਾਂਜੀ ਬਿਲਕੁਲ ਸਾਨੂੰ ਪੇੜ ਲੌਣੇ ਚਾਈਦੇ ਨੇ ਪੇੜ ਜਿੰਨੇ ਲਵਾਂਗੇ ਓਨੀ ਜਵੇਂ ਗਰਮੀ ਘਟੇਗੀ ਤੇ ਓਨਾ ਇਨਵਾਰਮੈਂਟ ਸਈ ਰਹੇਗਾ ਨਾ ਭਾਜੀ।
ਸਈ ਗੱਲ ਐ ਭਾਜੀ ਕੋਈ ਗੱਲ ਨੀ ਸਾਂਅ ਲੈ ਲੋ ਔਰ ਏਸ ਟੈਮ ਮਤਲਬ ਸਾਨੂੰ ਪੇੜ ਲਾਣੇ ਚਾਈਦੇ ਨੇ ਓਦੇ ਤੇ ਸਬ
ਨਨ ਐ ਕੀ ਕਰ ਦਿੰਦੇ ਨੇ ਮੈਂ ਓਨੇ ਜੇੜਾ ਆਪਨਾ ਏਥੇ ਨਵੀਂ ਐਨ ਜੀ ਓ ਓਪਨ ਕੀਤੀ ਆ ਨਾ ਪੇੜ ਲਗਾਓ।
ਹਾਂਜੀ।
ਤੇ ਓਦੇ ਚ ਮੈਂ ਹੁਨ ਆਪਨਾ ਕੀ ਕੈਂਦੇ ਨੇ ਟੀਮ ਬਨਾਲਾਂਗਾ ਤੁਸੀਂ ਵੀ ਮੈਂਬਰ ਬਨ ਜੋ ਸਾਡੀ ਟੀਮ ਦੇ।
ਕੋਈ ਗੱਲ ਨੀ ਭਾਜੀ ਮੇਰਾ ਨਾਮ ਲਿਖਵਾ ਦੋ ਤੁਸੀਂ ਕੋਈ ਦਿੱਕਤ ਨੀ ਹੈਗੀ।
ਹਾਂਜੀ ਤੇ ਆਪਾਂ ਨਾ ਰਾਜਸਥਾਨ ਜਾ ਕੇ ਨਾ ਓਥੇ ਪੇੜ ਲਾਂਨੇ ਨੇ ਓਥੇ ਤੋ ਜ਼ਾਦਾ ਕਮੀ ਹੈਗੀ ਐ ਨਾ।
ਹਾਂਜੀ ਭਾਜੀ
ਤੇ ਰਾਜਸਥਾਨ ਵੀ ਜਾਨਾ ਪੇੜ ਲਾਨ ਤੇ ਡੈਲੀ ਵੀ ਜਾਨਾ। ਕਿਓਂਕਿ ਡੈਲੀ ਪੋਲਿਊਸ਼ਨ ਬੋਤ ਹੈਗਾ ਨਾ ਪੋਲਿਊਸ਼ਨ ਨੂੰ ਕੰਟਰੋਲ ਕਰਨ ਵਸਤੇ ਪੇੜ ਲਾਨੇ ਪੈਨੇ ਨੇ।
ਹਾਂਜੀ-ਹਾਂਜੀ ਭਾਜੀ ਮੈਂ ਸਮਝ ਰਿਆ ਤਾਡੀ ਗੱਲ ਕੋਈ ਗੱਲ ਨੀ ਤੁਸੀਂ ਮੇਰਾ ਨਾਮ ਲਿਖਵਾਓ ਮੈਂ ਬੇਸ਼ੱਕ ਮੈਂ ਤਾਡੇ ਨਾਲ ਜਾਵਾਂਗਾ। ਡੋਨੇਸ਼ਨ ਵੀ ਦਵਾਂਗਾ।
ਹਾਂਜੀ ਬਿਲਕੁਲ-ਬਿਲਕੁਲ ਭਾਜੀ ਜੋ ਤਾਡੀ ਸ਼ਰਧਾ ਹੈਗੀ ਓਨੇ ਡੋਨੇਟ ਕਰ ਦੇਨਾ ਅਗਰ ਤੁਸੀਂ ਨਈ ਕਰਨਾ ਚਾਂਦੇ ਤਾਂ ਵੀ ਕੋਈ ਗੱਲ ਨੀ ਭਾਜੀ ਸੇਵਾ ਕਰ ਲੈਨਾ ਸਾਡੇ ਨਾਲ।
ਨਈ-ਨਈ ਭਾਜੀ ਕਿਓਂ ਨੀ ਕਰਨਾ ਚਾਂਦੇ ਅੱਛੀ ਚੀਜ਼ ਐ ਕਰਨੀ ਕਿਓਂ ਨੀ।
ਹਾਂਜੀ ਤੇ ਆਪਾਂ ਕੀ ਕੈਂਦੇ ਨੇ ਦਿੱਲੀ ਜਾਨੈ। ਪੈਲੇ ਤੇ ਉਸ ਤੋਂ ਬਾਦ ਜਾਨਾ ਰਾਜਸਥਾਨ ਭਾਜੀ।
ਕੋਈ ਗੱਲ ਨੀ ਭਾਜੀ ਕਦੋਂ ਵੀ ਮੈਨੂੰ ਦੱਸ ਦੇਨਾ।
ਹਾਂਜੀ ਭਾਜੀ ਅਗਲੇ ਮੀਨੇ ਜਾਨਾ ਆਪਾਂ ਹਾਂ-ਹਾਂ। ਸਾਰੇ ਪੇੜ ਲੱਗਨੇ ਐ ਫਰੂਟ-ਫਰੂਟ ਫਰਟੀਲਾਈਜ਼ਰ ਮਨਿਓਰ ਤੇ ਓਨਾਂ ਦਾ ਇਰੀਗੇਸ਼ਨ ਦਾ ਜੇੜਾ ਪਾਨੀ ਮਿਲਨਾ ਓ ਵੀ ਸਾਫ਼ ਕਰਨਾ ਓਥੇ ਜਾ ਕੇ।
ਹਾਂਜੀ-ਹਾਂਜੀ ਭਾਜੀ ਕੋਈ ਗੱਲ ਨੀ ਸਾਰਾ ਕੁਛ ਕਰਕੇ ਆਵਾਂਗੇ ਟੈਸ਼ਨ ਨਾ ਲੈਨਾ ਪੈਹੇ ਦੀ ਮੇਰੇ ਵੱਲੋਂ ਵੀ।
ਹਾਂਜੀ ਬਿਲਕੁਲ ਭਾਜੀ ਥੈਂਕ ਤੁਸੀਂ ਆਪਨਾ ਕੀ ਹੁੰਦੈ ਹਾਂਜੀ ਥੈਂਕ ਸਾਡਾ ਆਪਨਾ ਕੀ ਕੈਂਦੇ ਨੇ ਤਾਨੂੰ ਹੈਲਪ ਕਰਨ ਲਈ ਸਾਡੀ ਟੀਮ ਚ ਆਣ ਲਈ ਤੇ ਆਪਾਂ ਆਪਨਾ ਇੱਕ ਡਰੈਸ ਵੀ ਬਨਾਨ ਲਾਗੇ ਆਂ ਆਪਨਾ ਪੇੜ ਲਗਾਓ ਆਪਾਂ ਪੂਰੀ ਪ੍ਰੋਪਰ ਤਰ੍ਹਾਂ ਜਾਵਾਂਗੇ ਓਥੇ ਆਪਨਾ ਪੇੜ ਆਪਾਂ ਲਾਨੇ ਨੇ ਫਰੂਟਾਂ ਦੇ ਜਿਵੇਂ ਆਪਣਾ ਜਾਮੁਨ ਦਾ ਪੇੜ ਲਾ ਲਿਆ, ਅਮਰੂਦ ਦਾ ਪੇੜ ਲਾ ਲਿਆ, ਨਿੰਬੂ ਦਾ ਰੇਟ ਲਾ ਤਾ ਐਵੇਂ ਵ ਭਾਜੀ
ਹਾਂਜੀ ਹਾਂਜੀ ਕੋਈ ਗੱਲ ਨਹੀਂ ਭਾਅਜੀ ਮੈਂ ਵੀ ਗ ਨਾਲ ਜਾਣਾ ਹੁਣ ਤਾਂ
ਤਾਂ ਕਿ ਉਹ ਜਦੋਂ ਵੱਡੇ ਹੋਣਗੇ ਨਾ, ਉਹ ਆਪਣਾ ਲਾਂਦੇ ਉਦੋਂ ਫਰੂਟ ਵੀ ਮਿਲਣ ਤੇ ਇਨਵਾਇਰਮੈਂਟ ਨੂੰ ਵੀ ਫਰੀ ਕਰਨ ਉਹ
ਛਾਂ ਕਿੰਨੀ ਵਧੀਆ ਭਾਜੀ
ਹਾਂਜੀ ਭਾਜੀ ਠੰਡੀ ਛਾਂ ਮਿਲੇ, ਆਪ ਜਵੇਂ ਹੁਣ ਜਿਹੜੇ ਹੈਗੇ ਨੇ ਪਕਛੀ ਹੈਗੇ ਨੇ। ਉਹਨਾਂ ਨੂੰ ਆਪਣਾ ਪਸ਼ੂ ਪਕਛੀ ਹੈਗੇ ਨੇ, ਉਹ ਵਾਸਤੇ ਆਪਣਾ ਹੀ ਤੇ ਘਰ ਹੈਗੇ ਨੇ ਪੇੜ। ਉਹਨਾਂ ਦੇ ਵਾਸਤੇ ਘਰ ਦੀ ਜਗ੍ਹਾ ਮਿਲੇਗੀ ਨੂੰ ਨਵੀਂ ਘਰ ਜਗ੍ਹਾ ਮਿਲੇਗੀਆਂ।
ਹਾਂਜੀ ਭਾਜੀ ਪਸ਼ੂ ਪਕਛੀਆਂ ਨੂੰ ਕਿੰਨੀ ਦਿੱਕਤ ਹੁੰਦੀ ਪੈਣੀ ਤੇ ਪੋਲਿਊਸ਼ਨ ਵੀ ਤੇ ਕੰਟਰੋਲ ਹੋਏਗਾ ਪੇੜ ਲਾਵਾਗੇ ਜੇ ਆਪਾਂ।
ਹਾਂਜੀ ਬਿਲਕੁਲ, ਬਿਲਕੁਲ ਉਹ ਵੀ ਤਾਂ ਭਾਅ ਜੀ ਹੁਣ ਦਿੱਲੀ ਚ ਇਨਾ ਪੋਲਿਊਸ਼ਨ ਹੈ ਤਾਂ ਹੀ ਤਾਂ ਆਪਾਂ ਦਿੱਲੀ ਜਾਣਾ ਉੱਥੇ ਪਹਿਲੇ ਪੇੜ ਲਉਂਦੇ ਨੇ। ਆਪਾਂ
ਦਿੱਲੀ ਚ ਤਾਂ ਭਾਜੀ ਬਹੁਤ ਪਲਿਊਸ਼ਨ ਹੈ, ਸਹੀ ਗੱਲ ਬੜੀ ਦਿੱਕਤ ਹੋਈ ਹੈ। ਉੱਥੇ ਬੰਦਿਆਂ ਨੂੰ ਬੜੀ ਦਿੱਕਤ। ਕਿ ਨਾ ਕੁਣਾ
ਹਾਂਜੀ ਬਿਲਕੁਲ
ਮੇਰੀ ਇਕ ਸਿਸਟਰ ਹੈਗੀ ਭਾਜੀ ਉਹ ਵੀ ਦਿੱਲੀ ਹੈਗੀ ਹੈ, ਉਹਨੂੰ ਵੀ ਬੜੀ ਦਿੱਕਤ ਹੁੰਦੀ ਹੈ ਭਾਜੀ, ਉਹ ਕਹਿੰਦੀ ਹੈ।
ਹਾਂਜੀ ਅਗਰ ਕੋਈ ਦਿੱਲੀ ਦਾ ਬੰਦਾ ਸਾਡੇ ਇੱਥੇ ਕੋਈ ਨੋਰਥ ਸਾਈਡ ਆਏ ਨਾ ਉਹਨਾਂ ਨੂੰ ਬੜਾ ਅੱਛਾ ਲੱਗਦਾ ਜੀ, ਇੱਧਰ ਦੀ ਸਾਡੀ ਜਿ ਨੋਰਥ ਸਾਈਡ ਦੀ ਬੜੀ ਅੱਛੀ ਹੈਗੀ ਹੈ ਨਾ।
ਗੱਲ ਹਾਂਜੀ ਬਹੁਤ ਖੁੱਲੀ ਹੈ ਹਰਿਆਲੀ
ਹਾਂਜੀ, ਉੱਥੋਂ ਭਾਜੀ ਕੀ ਕਹਿੰਦੇ ਨੇ, ਹੁਣ ਮੈਂ ਆਪਣਾ ਨਵਾਂ ਰੂਟੀਨ ਵੀ ਸ਼ੁਰੂ ਕੀਤਾ ਨਾ ਸਵੇਰੇ। ਪੰਜ ਵਜੇ ਉਠਣ ਦਾ, ਮੈਂ ਕਿਹਾ ਤੁਸੀਂ ਮੈਨੂੰ ਜੁਆਇਨ ਕਰੋ ਮੈਂ ਕੱਲਾ ਹੀ ਜਾਂਦਾ ਹੁੰਦਾ। ਸਵੇਰੇ ਪੰਜ ਵਜੇ ਹੋ ਕੇ ਜੋਗਿੰਗ ਜੂਗਿੰਗ ਮ
ਹਾਂ ਭਾਜੀ ਸੱਚੀ ਦੱਸਾਂ ਮੈਂ ਵੀ ਹਫ਼ਤੇ ਤੋਂ ਕੀਤਾ ਤੇ ਆਪਾਂ ਇਕੱਠੇ ਕਰ ਲਿਆ ਕਰਾਂਗੇ।
ਹਾਂਜੀ ਭਾਜੀ ਮੈਂ ਟਾਊਨ ਪਾਰਕ ਜਾਂਦਾ ਆਪਣਾ, ਟਾਊਨ ਪਾਰਕ ਚੱਲ ਲਿਆ ਕਰੋ ਮੇਰੇ ਨਾਲ
ਕੋਈ ਨੀ ਚੱਲਾਂਗੇ ਮੈਂ ਤੇ ਬਾਈ ਭਾਜੀ ਹਫ਼ਤੇ ਤੋਂ ਮੈਂ ਜਲਦੀ ਉਠ ਇੰਨਾ ਫਰਕ ਹੈ ਨਾ ਇੰਨਾ ਬੜਾ ਅੱਛਾ ਲੱਗਦਾ
ਹਾਂਜੀ ਹਾਂਜੀ ਭਾਜੀ ਬੋਡੀ ਫਿਟ ਰਹਿੰਦੀ ਕੀ ਕਹਿੰਦੇ ਨੇ ਮਾਇੰਡ ਵੀ ਸਟੇਲ ਰਹਿੰਦਾ, ਤੇ ਆਪਣਾ ਕੰਸਟਰੇਟ ਰਹਿੰਦਾ।
ਸਹੀ ਗੱਲ ਹੈ ਭਾਜੀ, ਮੈਂ ਤੇ ਬੀ
ਤੇ ਆਪਣਾ ਮੈਂ ਜਾਂਦਾ ਵਾ ਸਟਾਰ ਜਿੰਮ ਜਾ ਰਿਹਾ, ਭਾਜੀ ਆਪਣਾ ਸਟਾਰ ਜਿੰਮ ਉੱਥੇ ਆਪਣਾ ਲੱਗ ਜਾਗੇ ਦੋਨੋ।
ਹਾਂਜੀ, ਕੋਈ ਗੱਲ ਨੀ ਭਾਜੀ ਚੱਲੋ ਕੋਈ ਦਿੱਕਤ ਨਹੀਂ।
ਹਾਂਜੀ ਬਿਲਕੁਲ, ਕੱਲ ਤੋਂ ਆਪਣਾ ਮੈਂ ਤੁਹਾਨੂੰ ਫੋਨ ਕਰ ਦਾਂਗਾ ਸਵੇਰੇ ਪੰਜ ਵਜੇ ਤੇ ਮੈਂ ਆਪਣਾ ਨਾਲ ਹੀ ਚੱਲਾਂਗੇ ਤੁਸੀਂ ਮੈਨੂੰ ਮਿਲ ਲੈਣਾ।
ਬ
ਹਾਂਜੀ ਭਾਜੀ ਫਾਸਟ ਫੂਡ ਡੀਪ ਫਰਾਈ ਕਰਦੇ ਨਾ ਉਹ ਡੀਪ ਫਰਾਈ ਸਾਡੇ ਵਾਸਤੇ ਅਨ ਹੈਲਦੀ ਹੈਗਾ।
ਉਹਓ ਲੈਸਟੋ ਨੂੰ ਲੈਂਦਾ ਭਾਈ ਜੀ
ਹਾਂਜੀ ਉਹ ਅੰਦਰ ਕੈਲਸਟ੍ਰੋਲ ਨੂੰ ਵਧਾਉਂਦਾ, ਤੇ ਆਪਣਾ ਕੀ ਕਹਿੰਦੇ ਨੇ, ਸਾਨੂੰ ਮਤਲਬ ਕੀ ਕਹਿੰਦੇ ਨੇ। ਕਲੀਨ ਲਾਈਟ ਰਹੀ ਨੇ ਨਾ ਉਹਨਾ ਵਧੀਆ ਰਹਿੰਦਾ, ਹੁਣ ਮੈਂ ਕਲੀਨ ਲਾਈਟ ਜਦੀ ਸ਼ੁਰੂ ਕੀਤੀ ਹੈ ਤਾਂ ਵੀ ਉਹਦੇ ਨਾਲ ਵੀ ਬੜਾ ਫਰਕ। ਵੀ ਮੇਰੀ ਆਪਣਾ ਸਟਰੈਂਥ ਵਧੀਆ। ਦੀ ਸਟਮ ਸਟਰੋਂਗ ਹੋ ਗਿਆ ਭਾਜੀ ਮੇਰਾ ਜਿਵੇਂ ਬੁਖਾਰ ਹੁੰਦਾ ਸੀ ਬੁਖਾਰ ਵੀ ਟੱਚਬੁਡ ਨੀ ਹੁੰਦਾ।
ਪਾਣੀ ਪੀਣਾ ਚਾਈਦਾ ਭਾਜੀ, ਡਾਕਟਰ ਨੇ ਕੇਆ ਏ ਮਹੀਨੇ ਚ ਦਿਨ ਚ ਆਈ ਲਿਟਰ ਬੋਤ ਜਾਦਾ ਵੀ
ਹਾਂਜੀ ਵੋਟਰ ਇਂਟੇਕ ਵੀ ਆਪਣਾ ਸਹੀ ਰੱਖਣਾ ਚਾਹੀਦਾ ਭਾਜੀ ਬਿਲਕੁਲ ਜਿੰਨਾ ਆਪਾਂ ਵੋਟਰ ਇਂਟੈਕਸ ਸਹੀ ਰੱਖਾਂਗੇ ਓਨਾ ਫੇਸ ਤੇ ਗਲੋ ਆਇ ਐਕਨੇ ਰਿਮੂਵ ਹੁੰਦਾ ਡਾਇਜੈਸਟਿਵ ਸਿਸਟਮ ਵੀ ਕਲੀਨ ਹੁੰਦਾ।
ਬੰਡੇ ਵਡੇ
ਹੁਣ ੲੈ ਤੇ ਵੇ ਏਨੀ-ਗ ਗਰਮੀ ਹੈਗੀ ਇਹਦੇ ਚ ਤੇ ਸਾਨੂੰ ਪਾਣੀ ਜ਼ਿਆਦਾ ਪੀਣਾ ਚਾਈਦਾ ਭਾਜੀ ਸਾਡੇ ਪਸੀਨੇ ਬੜੇ ਆਂਦੇ ਨਾ। ਪਸੀਨੇ ਨਾਲ ਅੰਦਰ ਵੋਟਰ ਲੈਵਲ ਵ ਘੱਟ ਜਾਂਦਾ ੲੈ।
ਸਈ ਗਲ ਏ ਭਾਜੀ।
ਤੇ ਬੋਡੀ ਨੂੰ ਵੋਟਰ ਅਪਣਾ ਚਾਹੀਦਾ ਹੁੰਦਾ ਆਪਣਾ ਤਾਂ ਹੀ ਤੁਹਾਨੂੰ ਵੋਟਰ ਪੂਰਾ ਪੀਣਾ ਚਾਹੀਦਾ ਗਰਮੀਆਂ ਚ ਤੇ, ਹਾਈਡਰੇਟਿਡ ਰੈਣਾ ਚਾਈਦਾ ੲੈ। ਹਾਂਜੀ ਹੋਰ ਸੁਣਾਓ ਭਾਜੀ ਘਾਰ ਸਭ ਵਧੀਆ। ਮੈਂ ਸੁਣਿਆ ਸੀ ਪਿੱਛੇ ਓਪਰੇਸ਼ਨ ਹੋਇਆ ਸੀ ਤੁਹਾਡੀ ਅਪਣੀ ਵਾਈਫ ਦਾ।
ਹੈਲੋ
ਹੈਲੋ ਭਾਜੀ ਮੈ ਕੈ ਰੇਆ ਸੀ
ਅਛਾ ਦਾਦੀ ਦਾ ਹੋਇਆ ਸੀ, ਵਾਈਫ ਦਾ ਵੀ ਹੋਇਆ ਸੀ ਭਾਜੀ ਥੋੜਾ ਆਪਣਾ ਨੀਲ ਚ ਪੈਰ ਤੇ ਅੰਗੂਠਾ ਕੱਟ ਗਿਆ ਸੀ।
ਹਾਂਜੀ ਉ ਤੇ ਹੋ ਗਿਆ ਸੀ ਦਾਦੀ ਵੀ ਸਬ ਠੀਕ ਨੇ ਹੁਣ ਵਧੀਆ।
ਭਾਜੀ ਤੁਹਾਡੀ ਆਵਾਜ਼ ਕਲੀਅਰ ਨੀ ਆਂਦੀ ਵੀ।
ਮੈਂ ਕੈ ਰੇਆ ਦਾਦੀ ਹੁਣ ਤਾਂ ਠੀਕ ਨੇ ਭਾਜੀ ਹੁਣ ਤੇ ਚੱਲਣ ਵੀ ਲੱਗ ਗਏ ਨੇ।
ਅੱਛਾ ਚਲੋ ਬੋਤ ਵਧੀਆ ਗਲ ਏ ਭਾਜੀ, ਬੋਤ ਵਧੀਆ।
ਹਾਂਜੀ ਹਾਂਜੀ ਭਾਜੀ ਨਾਲੇ ਹੁਣ ਤੁਸੀਂ ਐਨ ਜੀ ਓ ਚ ਪੱਕਾ ਮੇਰਾ ਨਾਮ ਲਿਖਵਾਣਾ ਯਾਦ
ਹਾਂਜੀ ਭਾਅਜੀ ਮੇਰੀ ਆਪਣੀ ਹੈਗੀ, ਮੈਂ ਆਪਣਾ ਫਾਊਂਡਰ ਹੈਗਾ ਤੇ ਤੁਹਾਨੂੰ ਕੋ ਫਾਊਂਡਰ ਬਣਾ ਦਾਂਗਾ।
ਹਾਂਜੀ ਭਾਜੀ ਮਤਲਬ ਮੇਰਾ ਤਾਂ ਆਪ ਦਿਲ ਕਰਦਾ ਏ ਐਵੇਂ
ਹਾਂਜੀ ਹੋਰ ਭਾਜੀ ਘਰ ਆਣਾ ਤੁਸੀਂ ਬੜੇ ਦਿਨ ਹੋ ਗਏ ਨੇ।
ਕੋਈ ਨੀ ਭਾਜੀ ਪੱਕਾ ਜ਼ਰੂਰ ਮੈਂ ਨਾ ਸੋਚਦਾ ਈ ਪਿਆਸੀ। ਜਾਣਾ ਏ ਭਾਜੀ ਵਲ ਕਹੋ ਮੈਂ ਅੱਜ ਹੀ ਆ ਜਾਣਾ ਭਾਜੀ ਰਾਤੀ ਡਿਨਰ ਇਕੱਠੇ ਕਰਨੇ ਆ ਤੁਸੀਂ ਆ ਜਾਓ
ਹਾਂਜੀ ਨਹੀਂ ਭਾਜੀ ਆਪਣਾ ਬਾਹਰ ਹੀ ਕਰਾਂਗੇ ਫਿਰ ਡਿਨਰ, ਆਪਣਾ ਫੈਮਲੀ ਫੂਮਲੀ ਚੱਲਨੇ ਆਂ ਦੋਨੋ ਫੈਮਲੀਆਂ ਬਾਹਰ ਕਰਕੇ ਆਉਨੇ ਆ। ਹ
ਕੋਈ ਗੱਲ ਨਹੀਂ ਭਾਅ ਜੀ ਚੱਲਦੇ ਆ ਫਿਰ, ਮੈਂ ਤੁਹਾਨੂੰ ਨਾ ਦੱਸ ਦਾਂ ਕਿਵੇਂਵੇਂ ਕੀ ਸਿਸਟਮ ਬਣਦਾ ਮੈਂ ਆਪਣੀ ਘਰ ਘਰੋਂ ਪੋਛ ਲਾ‌
ਹਾਂਜੀ ਮੈਂ ਥ੍ਰੀ ਚੀਅਰਸ ਹੈਗਾ ਹੈ ਇੱਕ ਨਵਾਂ ਇਥੇ ਢਾਬਾ ਖੁਲਿਆ ਏ ਯਮੁਨਾਨਗਰ ਚ ਬੜਾ ਵਧੀਆ ਹੈਗਾ ਮੈਂ ਸੁਣਿਆ ਥ੍ਰੀ ਚੇਅਰਸ ਚੱਲਾਂਗੇ।
ਕੋਈ ਨੀ ਉੱਥੇ ਚੱਲੋ ਭਾਜੀ ਮੈਨੂੰ ਕੋਈ ਦਿੱਕਤ ਨੀ ਤੁਸੀਂ ਦੱਸੋ ਬਸ ਜਗ੍ਹਾ ਵਧੀਆ ਜੀ।
ਹਾਂਜੀ ਉੱਥੇ ਅਪਣਾ ਕੀ ਕੈਂਦੇ ਨੇ ਆਪਣਾ ਡਿਨਰ ਕਰਕੇ ਵਧੀਆ ਆਪਣਾ ਫੈਮਲੀ ਨਾਲ ਇੰਜੋਏਮੈਂਟ ਵੀ ਹੋ ਜਾਏਗੀ ਥੋੜ੍ਹੀ।
ਹਾਂਜੀ ਹਾਂਜੀ ਭਾਜੀ ਸਹੀ ਗੱਲ ਏ।
ਹਾਂਜੀ ਚਲੋ ਫਿਰ ਭਾਜੀ ਮੈਂ ਤੁਹਾਨੂੰ ਕਰਨਾ ਠੀਕ ਏ ਭਾਜੀ, ਮੈਂ ਜਰਾ ਦਫ਼ਤਰ ਜਾਵਾਂ ਫੈ ਟਰੀ ਸ਼ਾਮੀ ਮਿਲਣੇ ਆ ਰਾਤੀ
ਹਾਂਜੀ ਭਾਜੀ ਮੈਂ ਵੀ ਜਰਾ ਕੰਮ ਕਾਰ ਕਰਾਂ ਮਤਲਬ ਮੇਰੀ ਵਾਇਫ ਸਵੇਰ ਦੀ ਰੋਟੀ ਔਰ ਨਾਸ਼ਤਾ ਕਰ ਲਓ।
ਹਾਂਜੀ- ਹਾਂਜੀ ਚਲੋ ਰਾਤੀ ਮਿਲਣੇ ਆ ਭਾਜੀ, ਹਾਂਜੀ।